ਵਧੀਆ, ਤੁਸੀਂ ਸੁਣਾਓ?
ਹੋਰ ਕੀ ਕਰ ਰਹੀ ਸੀ?
ਕੁੱਛ ਨਹੀਂ, ਬਸ ਫਰੀ ਬੈਠੇ ਸੀ ਤੁਸੀਂ?
ਮੈਂ ਵੀ ਬਸ ਚਾਹ ਬਣਾਦੀ ਹਾਂ ਆਜੋ ਚਾਹ ਪੀ ਲਓ।
ਬਸ ਤੁਸੀਂ ਪੀਓ ਹੁਣੇ ਬਣਾ ਕੇ ਦੇਣੀ ਮੰਮੀ ਨੂੰ ਵੀ
ਅੱਛਾ, ਹੋਰ ਕੀ ਕਰਦੇ ਹੋ ਤੁਸੀ?
ਪੜ੍ਹਦੀ ਹਾਂ।
ਅੱਛਾ, ਕਾਲਜ ਮੈਂ ਤਾਂ ਹਾਊਸ ਵਾਈਫ ਹਾਊਸ ਵਾਈਫ ਹਾਂ। ਹਾਂਜੀ, ਤੁਸੀਂ ਕਾਲਜ ਜਾ ਰਹੇ ਜਾਂ ਸਕੂਲ ਵਗੈਰਾ।
ਸਕੂਲ, ਸਕੂਲ।
ਅੱਛਾ, ਕਿਹੜੀ ਕਲਾਸ ਚ?
ਇਲੇਵਨਥ ਚੱ
ਅੱਛਾ, ਅੱਛਾ ਇਲੇਵਨਥ ਕਿਹੜੀ ਜਗਾ ਤੋਂ ਬੋਲ ਰਹੇ ਹੋ ਤੁਸੀਂ? ਹਾਂਜੀ, ਅੱਛਾ ਜੈਪੁਰ ਤੋਂ ਹੋਰ ਸਬ ਮੈਂ ਜੰਮੂ।
ਅੱਛਾ
ਹਾਂਜੀ, ਹੋਰ ਸਭ ਠੀਕ ਨੇ ਮੇਰੀ ਤਾਂ ਫੇਵਰੇਟ ਜੰਮੂ ਦੇ ਰਾਜਮਾਂਹ ਜੰਮੂ ਚੱ ਸਭ ਤੋਂ ਫੇਮਸ ਚੀਜ਼ ਹੈ ਜੰਮੂ ਦੇ ਰਾਜਮਾਂਹ
ਤੇ ਉਹਦੇ 'ਚ, ਉਹ ਕੀ ਅਲੱਗ ਹੁੰਦੀ ਹੈ
ਨਹੀਂ ਰਾਜਮਾਂਹ ਜੰਮੂ ਦੇ ਜੰਮੂ ਵਿੱਚ ਹੀ ਬਣ ਲਾਗਦੇ, ਜੰਮੂ ਵਿੱਚ ਹੀ ਸਭ ਤੋਂ ਅੱਛੀ ਚੀਜ਼ ਹੀ ਵਹੀ ਫੇਮਸ ਹਾਂ, ਜੰਮੂ ਦੀ ਸਭ ਤੋਂ ਅੱਛੀ ਦਾਲ ਹੈ ਉਹ ਦਾਲ ਹੈ, ਉਹ ਮਗਰ ਚੀਨੇ ਛੋਲੇ ਫੇਮਸ ਜੰਮੂ ਚੱ ਹਾਂਜੀ, ਹੋਰ ਤੁਸੀਂ ਸੁਣਾਓ
ਬਸ ਵਧੀਆ
ਅੱਛਾ, ਸਟੱਡੀ ਅੱਛੀ ਚੱਲ ਰਹੀ ਹੈ ਸਾਡੀ
ਹਾਂਜੀ
ਠੀਕ, ਹੋਰ ਤੁਸੀਂ ਕੀ ਕਰਨਾ ਅੱਗੇ ਕੀ ਕਰਨਾ
ਅੱਗੇ ਮੈਂ ਕਰਨਾ ਡਿਜ਼ਾਇਨੀਂਗ
ਅੱਛਾ ਚ ਚਾ ਤ ਤ ਹੋਰ, ਫੈਮਲੀ ਮੈਂਬਰ ਵਗੈਰਾ ਸਭ ਠੀਕ ਠਾਕ
ਕਰੱਲ
ਅੱਛਾ ਜੀ ਹ
ਤੁਸੀਂ ਰਾਤ ਨੂੰ ਕੀ ਬਣਾਉਣਾ ਏ
ਮੈਂ ਰ ਦਰਅਸਲ ਦਲ ਜਿਹੀ ਸਬਜ਼ੀ ਬਣਾਵ ਹਾਂਜੀ -ਹਾਂਜੀ, ਦਾਲ ਹੀ ਹਾਂਜੀ ਦਾਲ ਹੀ ਸਬਜ਼ੀ ਦੇਖੋ ਜਿਹੜੀ, ਜਿਹੜੀ ਚੀਜ਼ ਹੋਏਗੀ ਉਹ ਬਣਾਉਗੀ
ਉਹ ਸਜੈਸ਼ਨ ਮਿਲ ਜਾਂਦਾ ਨਾ ਫਿਰ ਮੈਂ ਮੰਮੀ ਨੂੰ ਵੀ ਦੱਸ ਦਿੰਦੀ, ਮੰਮੀ ਵੀ ਪੁੱਛ ਪੁੱਛ ਰਹੀਂ ਸੀ! ਕਿ ਕੀ ਬਣਾਵਾਂ?
ਦਿਨ ਆ ਹਾਂਜੀ ਤੇ ਮੈਂ ਰਸਾ ਬਣਾਣਾ ਕੜਮ ਦੀ ਸਬਜ਼ੀ, ਜਿਹੜੀ ਜੰਮੂ 'ਚ ਸਭ ਤੋਂ ਜ਼ਿਆਦਾ ਮੈਂ ਉਹੀਓ ਬਣਾਣੀ ਆ, ਉਹਨੂੰ ਉਹ ਜਮ ਉਹ ਜੰਮੂ 'ਚ ਹੀ ਮਿਲਦੀ ਹੈ, ਹੋਰ ਕਿਧਰੇ ਨੀ ਮਿਲਦੀ ਹੈ ਸਬਜ਼ੀ ਸ਼੍ਰੀਨਗਰ ਤੋਂ ਆਉਂਦੀ ਨਾ, ਉਹ ਸ਼੍ਰੀਨਗਰ ਤੋਂ ਆਉਂਦੀ ਨਾ, ਤੋ ਫੇਰ ਜੰਮੂ 'ਚ ਹੀ ਹੁੰਦੀ ਹੈ, ਉਹ ਅਸੀਂ ਓਹੀਓ ਬਣਾਵਾਂਗੇ ਰਾਤੀ ਮੈਂ
ਤੇ ਉਹ ਕਿਵੇਂ ਬਣਦੀ ਹੈ?
ਉਹ, ਜੈਸੇ ਕਿ ਪਿਆਜ਼ ਵਗੈਰਾ, ਟਮਾਟਰ ਵਗੈਰਾ ਸਾਰਾ ਕੁਛ ਪਾ ਪੋ ਕੇ ਅਦਰਕ ਥੋਮ ਦਾ ਤੜਕਾ ਲਗਦਾ, ਤੇ ਫੇਰ ਉਹ ਬਣਦੀ ਹੈ ਸਬਜ਼ੀ ਬੜੀ ਅੱਛੀ ਬਣਦੀ ਹੈ, ਪੱਤਿਆਂ ਵਾਲੀ ਸਬਜ਼ੀ ਹੁੰਦੀ ਉਹ। ਉਹਦੇ ਪੱਤੇ ਜਿਹੜੇ ਹੁੰਦੇ ਨੇ, ਬਹੁਤ ਵੱਡੇ- ਵੱਡੇ ਪੱਤੇ ਹੁੰਦੇ ਨੇ, ਉਹਦੇ ਸਬਜ਼ੀ ਦੇ ਤੇ ਅਸ ਹਾਂ ਉਹਦੇ ਅਸੀਂ ਪੱਤੇ ਤੇ ਨਾ, ਹਾਂ ਅਸੀਂ ਉਹਦੇ 'ਚ ਇੱਕ ਪੱਤੇ ਦੇ ਦੋ -ਦੋ ਪ ਇਹ ਪੀਸ ਕਰਨੀ ਆ। ਹਾਂਜੀ। ਹਾਂ
ਤੇ ਘਰ ਸਭ ਠੀਕ
ਹਾਂਜੀ ਹਾਂਜੀ ਸਭ ਠੀਕ ਠਾਕ ਹੈ, ਸਭ ਵਧੀਆ ਨੇ। ਤੁਸੀਂ ਸੁਣਾਓ! ਹਾਂਜੀ, ਹਾਂਜੀ ਦਸਰਸਲ ਮੈਂ ਪਹਿਲੇ ਪੀਜੀ ਚਲਾਉਦੀ ਸੀ। ਮੇਰਾ ਇਸ ਟਾਈਮ ਥੋੜਾ ਪੀਜੀ ਬੰਦ ਐ। ਤੇ ਪੀਨ ਗੈਸਟ ਵਗੈਰਾ ਕਰਦੀ ਸੀ ਨਾ ਮੈਂ। ਤੁਸੀਂ ਆਂਟੀ ਵਿਕੀ ਲੈਦੇ ਹਾਂ ਹਲੇ ਦੋ ਕੰਮ ਵਿ ਲ ਅਰੇ ਓਨੂੰ ਅਥਾਰਵਾ ਲਗਾ ਏ ਏਕ ਮਿੰਟ ਤੇ ਕੀ ਕਹਿੰਦੇ ਨੇ? ਮੈਂ ਦਰਅਸਲ ਮਣਾ ਕ ਯਰੇ ਚ ਪਾਦਾ ਬ ਸ਼ ਨਾ ਹਾਂਜੀ ਹਾਂਜੀ ਬੋਲੋ ਹਾਂਜੀ ਬੋਲੋ, ਹਾਂਜੀ -ਹਾਂਜੀ, ਉਹ ਦੱਰਅਸਲ ਸੈ ਹਾਂਜੀ, ਹਾਂਜੀ ਉਹ ਫੈਨ ਚੱਲ ਰਿਹਾ ਨਾ। ਤਾਂ ਫੈਨ ਦੀ ਆਵਾਜ਼ ਆ ਰਹੀ ਹੈ।
ਅੱਛਾ ਅੱਛਾ।
ਹਾਂਜੀ ਹਾਂਜੀ ਤੁਸੀਂ ਸੁਣਾਓ ਹੋਰ ਘਰ ਚ ਕੌਣ ਕੌਣ ਤੁਹਾ
ਮੈਂ, ਮੇਰੀ ਭੈਣ, ਮੇਰੇ ਪਾਪਾ ਮੰਮੀ ਬਸ ਅਸੀਂ ਚਾਰ ਹੀ ਹੈਗੇ ਹਾਂ।
ਹਾ ਦਰਅਸਲ ਮੈਂ ਵੀ। ਮੇਰੇ ਘਰ ਵੀ, ਮੇਰੇ ਇੱਕ ਬੇਟਾ, ਇੱਕ ਬੇਟੀ ਆ ਮੇਰੀ। ਮੈਂ ਔਰ ਮੇਰੇ ਹਸਬੈਂਡ ਨੇ ਅਸੀਂ ਵੀ ਚਾਰੇ ਹੀ ਲੋਕ ਹੀ ਆ ਬੱਸ।
ਅਤੇ ਉਹ ਸਕੂਲ ਜਾਂਦੇ ਨੇ ਜਾਂ ਫਿਰ ਕੋਲਜ ਜਾਂਦੇ ਨੇ!
ਇਸ ਕੋਲਜ ਕਾਲਜ ਹਾਂਜੀ ਦੋਨੋ ਮੇਰੇ ਬੱਚੇ ਇੱਕ ਦਾ ਫਾਈਨਲ ਏ, ਇੱਕ ਦਾ ਫਾਈਨਲ ਅਤੇ ਇੱਕ ਬੇਟੀ ਦੀ ਹੁਣ ਐਡਮਿਸ਼ਨ ਹੋਈ ਕਾਲਜ ਵਿੱਚ। ਹਾਂਜੀ, ਹਾਂਜੀ। ਉਹ ਬੀ ਕੌਮ ਕਰ ਰਹੇ ਦੋਨੋ ਬੱਚੇ ਮੇਰੇ। ਹਾਂ ਮੇਰੇ ਦੋਨੋ ਬੱਚੇ ਬੀ ਕੌਮ ਕਰ ਰਹੇ ਨੇ ਇਹ ਤਾਂ ਤਾਂ ਫਾਈਨਲ ਹੈ, ਇਸ ਇਸ ਸਾਲ ਬਿਲਕੁਲ ਫਾਈਨਲ ਹੋ ਜਾਣਾ। ਹਾਂ
ਫਿਰ ਕਲੀਅਰ ਹੋ ਜਾਏਗਾ ਤੇ ਫਿਰ ਬੇਟੀ ਦੇਖੋ ਅੱਗੇ ਨਹੀਂ ਕਰਦੀਏ। ਹਾਂ ਇਹ ਵਧੀਆ ਕੀਤਾ ਜੇ ਛੋਟੀ ਵੀ ਕੋਈ ਹੈ ਛੋਟੀਵੀ ਬੈਟਰੀ ਹੈ। ਮੈਂ ਕਿਹਾ ਛੋਟੀ ਕੋਈ ਟਰੇ ਹੈ ਹੋਰ ਦੀ। ਇਹ ਬੜਾ ਵਧੀਆ ਕੰਮ ਕੀਤਾ ਤੁਸੀਂ। ਹੋਰ ਤੁਸੀਂ ਸੁਣਾਓ। ਹੋਰ ਕੰਮ ਸਭ ਠੀਕ ਠਾਕ ਨੇ।
ਹਾਂਜੀ ਤੁਸੀਂ ਕੋਈ ਸੀਰੀਅਲ ਕੋਈ ਡਰਾਮਾ ਵੇਖਦੇ ਹੋ।
ਮੈਂ ਦਰਅਸਲ ਬੇਟਾ ਮੁਜੇ ਟਾਈਮ ਹੀ ਨਹੀਂ ਮਿਲਦਾ ਮੈਂ ਇਸ ਕਰਕੇ ਦੇਖਦੀ ਕੁਛ ਵੀ ਹੂੰ। ਬੁੜੀਆਂ ਜੀ।
ਹੋਰ ਸੁਣਾਓ ਤੁਸੀਂ!
ਬਸ ਠੀਕ ਠਾਕ ਵੀ ਸਭ ਚਾਹੇ ਹ ਸਭ ਰਾਜ਼ੀ ਖੁਸ਼ੀ। ਤੇ ਹੋਰ ਤੁਸੀਂ ਕ ਕੇ ਹ ਬਾਈਕ ਕਰਦੇ ਹਾਂਡਾ। ਮੈਂ ਕਿਹਾ ਤੁਹਾਡਾ ਭਰਾ ਕੀ ਕਰਦਾ।
ਮੇਰੀ ਭੈਣ ਹੈਗੀ ਹੈ ਮੈਂ ਵੱਡੀ ਹਾਂ ਘਰ 'ਚ। ਅਤੇ ਮੇਰੇ ਤੋਂ ਦਸ ਸਾਲ ਛੋਟੀ ਭੈਣ ਹੈਗੀ ਹੈ।
ਅੱਛਾ- ਅੱਛਾ, ਅੱਛਾ ਭਰਾ ਨੀ ਆ ਥਹਾਡਾ। ਅੱਛਾ ਤੁਸੀ ਦੋ ਸਿਸਟਰ ਰੋ ਘਕ ਚ। ਅੱਛਾ- ਅੱਛਾ ਠੀਕ ਸਾਰੀ ਓਮਰ ਤਾਂਹੀ ਸੀ। ਹੋਰ ਪਾਪਾ ਵਗੈਰਾ ਕੀ ਕਰਦੇ ਤੁਹਾਡੇ।
ਮੇਰੇ ਪਾਪਾ ਸਿਟੀ ਪੈਲੇਸ ਚ ਜੋਬ ਕਰਦੇ ਨੇ।
ਅੱਛਾ। ਅੱਛਾ- ਅੱਛਾ ਠੀਕ- ਠੀਕ ਠੀ ਹੋਰ ਸੁਣਾਓ?
ਹੋਰ ਤਾਂ ਵਧੀਆ।
ਹੋਰ ਮੰਮੀ ਕੀ ਕਰਦੇ ਨੇ? ਦਰਅਸਲ ਆਲੂ ਦੀ ਸਬਜ਼ੀ ਬਣਾਈ ਸੀ ਨਾ। ਹਾਂਜੀ- ਹਾਂਜੀ ਆਲੋ ਦੀ ਸਬਜ਼ੀ।
ਆਲੂ ਦੀ ਸਬਜ਼ੀ ਕਿਹੜੇ ਆਲੀ।
ਉਹ ਆਲੂ ਨੂੰ ਉਬਾਲ ਕੇ ਨਾ- ਆਲੂ ਨੂੰ ਉਬਾਲ ਕੇ। ਤੇ ਉਹਦੇ ਵੀਚ ਸੁੱਕੇ ਆਲੂ।
ਅੱਛਾ।
ਹਾਂ ਉਹਬਾਲ ਕੇ ਜੀਰਾ ਰਾਹੀਂ ਜੀਰਾ ਤੜਕਾ ਪਾ ਕੇ ਸੁਖੇ ਆਲੂ ਬਣਾਏ ਸੀ।
ਹ
ਹਾਂਜੀ।
ਤੇ ਉਹਦੇ ਨਾਲ ਪੂੜੀ ਆ ਫੇਰ ਰੋਟੀ?
ਉਸ ਫੂਲਕਾ।
ਉਹਦੇ ਨਾਲ ਪੂੜੀ ਬਣਾਈ ਸੀ ਕਿ ਰੋਟੀ?
ਨਹੀਂ- ਨਹੀਂ ਉਹ ਫੁੱਲਕਾ ਰ ਰੋਟੀ ਬਣਾਈ ਸੀ ਰੋਟੀ।
ਅਜ ਫੁਲਕਾ ਬਣਾਇਆ ਸੀਗਾ।
ਹਾਂਜੀ ਫੁਲਕਾ ਬਣਾਇਆ ਸੀ ਆ। ਹੋਰ ਕੱਲ ਕੀ ਬਣਾਇਆ ਸੀ, ਬੱਸ ਠੀਕ- ਠਾਕ ਹੈ। ਸਭ ਬਣ ਗਈ, ਆਓ ਕਦੀ ਜੰਮੂ ਘੁੰਮਣ ਫਿਰਨ ਵਾਸਤੇ।
ਹਾਂਜੀ ਆਵਾਂਗੇ, ਮੇਰੇ ਪਾਪਾ ਦੇ ਵੀ ਮਾਮਾ ਜੀ ਰਹਿੰਦੇ ਨੇ ਉੱਥੇ।
ਅੱਛਾ ਮੁੜ ਚ, ਕਿਹੜੀ ਜਗ ਤੇ।
ਇਹ ਨਹੀਂ ਪਤਾ ਵਸ, ਇਹ ਪਤਾ ਇਹ ਜ਼ਰੂਰ ਪਤਾ ਵੈ ਕਿ ਜੰਮੂ 'ਚ ਰਹਿੰਦੇ ਨੇ।
ਅੱਛਾ ਐਡਰੈਸ ਵਗੈਰਾ ਨਹੀਂ ਅੱਛਾ- ਅੱਛਾ। ਠੀਕ ਹੈ- ਠੀਕ ਹੈ। ਚਲੋ ਠੀਕ ਹੈ ਮੈਂ ਫੋਨ ਰੱਖਣੀ ਆ ਕੋਈ ਆਇਆ ਠੀਕ ਹੈ। ਓਕੇ।